ਹੈਲੋ।
ਹਾਂਜੀ, ਸਤ ਸ੍ਰੀ ਕਾਲ ਜੀ।
ਸਤ ਸ੍ਰੀ ਕਾਲ, ਕੀ ਹਾਲ ਐ?
ਬਸ ਵਧੀਆ, ਤੁਸੀਂ ਸੁਣਾਓ?
ਬਸ ਵਧੀਆ, ਕੀ ਕਰਦੇ ਪੇ ਓ?
ਬਸ ਹੁਨੇ ਫਰੀ ਬੈਠੇ ਦੇ ਸੀ। ਦਾਲ ਰੱਖ ਕੇ ਆਈ ਆ ਹੁਣੇ ਮੈਂ ਕਿਆ ਚਲੋ ਦਾਲ ਰੋਟੀ ਬਣਾਈਏ, ਹੂੰ।
ਆਜ ਸੰਡੇ ਕਿਥੇ ਗਏ ਨੀ?
ਬਸ ਜਾਈਦੈ ਸੰਡੇ ਨੂੰ ਮੇਰਾ ਕੀ ਚੁਪੈਰਾ ਸਾਬ ਹੁੰਦੈ ਨਾ ਗੁਰਦੁਆਰੇ। ਹਾਂਜੀ ਫੇਰ ਓ ਇ ਹਾਂਜੀ ਹਾਂਜੀ, ਸਾਡੇ ਗੁਰਦੁਆਰਿਆਂ ਚ ਹੂੰਦੈ।
ਅੱਛਾ, ਹਰ ਸੰਡੇ-ਸੰਡੇ?
ਹਾਂਜੀ, ਹਰ ਸੰਡੇ ਹੂੰਦਾ ਵੇ।
ਅੱਛਾ, ਅੱਛਾ।
ਤੇ ਅਸੀ ਚਲੇ ਜਾਂਨੇ ਆਂ ਫੇਰ ਗੁਰਦੁਆਰੇ, ਹਾਂ। ਇੱਕ ਵਜੇ ਸਟਾਰਟ ਹੁੰਦਾ ਵੇ।
ਅੱਛਾ, ਤੇ ਕਿੰਨੇ ਵੱਜੇ ਖਤਮ ਹੁੰਦੈ?
ਫੇਰ ਓ ਸਾਡੇ ਤਿੰਨ ਵਜੇ ਤੱਕ ਸਮਾਪਤੀ ਹੁੰਦੀ ਏ, ਫੇਰ ਓਸ ਤੋਂ ਬਾਦ ਅਰਦਾਸ ਹੋਂਦੀ ਏ, ਤੇ ਥੋੜਾ ਫੇਰ ਵਾਕ ਲੈਂਦੇ ਨੇ, ਫੇਰ ਓਸ ਤੋਂ ਬਾਦ ਚਾਅ-ਨਾਸ਼ਤਾ ਹੁੰਦੈ ਨੀਚੇ।
ਅੱਛਾ।
ਹਾਂਜੀ, ਬੜੀ ਰੋਨਕ ਲੱਗਦੀ ਏ, ਮਜਾ ਆਂਦੀ ਏ, ਬੜਾ ਵਦੀਆ, ਆਨੰਦ ਆਦੈ ਬੋਤ।
ਹਾਂ ਠੀਕ ਏ ਵੈਸੇ ਘਾਰ ਵੀ ਕੀ ਕਰਨੈ, ਅੱਛਾ ਸਗੋਂ ਈਸੀ ਬ੍ਹਾਨੇ ਗੁਰਦੁਆਰੇ ਸਾਬ ਬੰਦਾ ਹੋ ਆਂਦੈ।
ਹਾਂ ਹੋਰ ਕੇ, ਵੈਸੇ ਤੇ ਹਰ ਰੋਜ ਡੇਲੀ ਜਾਈਦਾ ਈ ਏ ਲੇਕਿਨ ਸੰਡੇ ਨੂੰ ਸਪੈਸ਼ਲ ਹੋ ਜਾਂਦੈ। ਹੋਰ, ਤੂਸੀ ਕਿੱਦਾਂ ਫੋਨ ਕੀਤਾ?
ਬਾੱਸ ਮੈਂ ਤੂਆਡੇ ਕੋਲ ਰੈਸਿਪੀ ਪੁੱਛਨੀ ਸੀ ਇਡਲੀ ਸਾਂਬਰ ਦੀ, ਮੈਂ ਕੇਆ ਚਲੋ ਤੂਆਡੇ ਕੋਲ ਪੁੱਛ ਲੈਂਦੀ ਆਂ।
ਹੂੰ, ਹੂੰ, ਹੂੰ।
ਪਤਾ ਤੂਆਨੂੰ ਕਿਸ ਤਰਾਂ ਬਨਾਂਦੇ ਐ?
ਹਾਂਜੀ, ਸਾਡੀ ਐਥੋਂ ਦੀ ਤੇ ਫੇਮਸ ਆਈਟਮ ਹੈਗੀ ਏ।
ਅੱਛਾ, ਇਡਲੀ ਸਾਂਬਰ।
ਹਾਂ, ਇਟਲੀ ਸਾਂਬਰ ਫੇਰ ਡੋਸਾ, ਮੇਂਦੂ ਵੜਾ ਬੋਤ ਸਾਰੀਆਂ ਆਈਟਮਾਂ ਹੈਗੀਆਂ ਮਤ ਕਿ ਸਾਂਬਰ ਦੇ ਨਾਲ ਕਾਫ਼ੀ ਚੀਜਾ ਟੱਚ ਹੋ ਜਾਂਦੀਆਂ ਨੇ।
ਅੱਛ, ਨੀ ਐਂਵੇੈਂ ਡੋਸੇ ਦੀ ਤਾਂ ਸਾਨੂੰ ਪਤੈ, ਲੇਕਿਨ ਇਡਲੀ ਕਦੀ ਘਾਰ ਟਰਾਈ ਨੀ ਕੀਤੀ। ਮੈਂ ਕੇਆ ਚਲੋ, ਪੁੱਛ ਈ ਲੈਂਦੇ ਆ।
ਹਾਂਜੀ-ਹਾਂਜੀ ਕੋਈ ਨੀ, ਸਾਡੇ ਤੇ ਕੀ ਅ ਘੋਲ ਏ ਨਾ ਰੇਡੀਮੇਟ ਮਿਲ ਜਾਂਦੈ ਇੱਥੇ।
ਅੱਛਾ।
ਲੇਕਿਨ ਅਗਰ ਤੂਸੀ ਮਤਬ ਕੀ ਬਨਾਨੇ ਤੇ, ਓ ਚੌਲ ਆਂਦੇ ਨੇ ਨਾ
ਕੈੜੇ, ਜੇੜੇ ਘਾਰ ਅਸੀ ਇਸਤੇਮਾਲ ਕਰਦੇ ਆਂ?
ਹਾਂ, ਚਾਵਲ-ਚੁਵਲ ਜੇੜੇ ਅਸੀ ਖਾਂਨੇ ਆਂ, ਓ ਫਿਰ ਨਾਲ ਛੋਲੇਆਂ ਦੀ ਦਾਲ ਹੁੰਦੀ ਏ।
ਅੱਛਾ।
ਜਿਸ ਤਰਾ ਕੀ ਕੁਆਂਟਿਟੀ ਮਤਅ ਕਿ ਦੋ ਕਾੱਪ ਚਾਵਲ ਦਾ ਹੋ ਜਾਨ ਔਰ ਇੱਕ ਕਾੱਪ ਦਾਲ ਦਾ ਹੋ ਜੇ।
ਅੱਛਾ।
ਹਾਂ, ਏਨਾਂ ਨੂੰ ਫੇਰ ਰਾਤੀ ਭੇਓ ਕੇ ਰੱਖ ਦੇਨਾ ਵੇ।
ਠੀਕ ਐ, ਫੇਰ?
ਫੇਰ, ਇਨਾਂ ਨੂੰ ਫੇਰ ਅੱਛੀ ਤਰਾ ਧੋ ਕੇ, ਤੇ ਫੇਰ ਏਨੂੰ ਮਿਕਸਰ ਦੇ ਵਿੱਚ ਮਤ ਕਿ ਗ੍ਰਾਇੰਡ ਕਾਰ ਲੇਨਾ ਵੇ।
ਅੱਛਾ।
ਹਾਂ, ਫੇਰ ਉਸ ਤੋ ਬਾਦ, ਜਦੋਂ ਤੂਸੀ ਬਨਾਨੇ ਨਾ, ਤੇ ਪੈਲੇ ਇਨੂੰ ਥੋੜਾ ਅੱਛੀ ਤਰਾ ਫੈਂਟ ਲੈਨਾ ਵੇ।
ਹਾਂ, ਫੇਰ ਅ ਈਨੋ ਆਂਦੀ ਏ ਨਾ ਈਨੋ
ਹਾਂਜੀ।
ਹਾਂ ਓ ਇਹਦੇ ਕੋਲ ਦੇ ਵਿੱਚ ਇੱਕ ਇਨੋ ਦਾ ਪੈਕੇਟ ਪਾ ਦੇਨੈ।
ਅੱਛਾ।
ਹਾਂ ਔਰ ਨਾਲ ਥੋੜਾ ਜਾ ਜੇੜਾ ਅਸੀਂ ਮਤਲਬ ਕਿ ਖਾਨ ਚ ਯੂਜ ਕਰਦੇ ਆ ਨਾ ਤੇਲ।
ਇਨੂੰ ਦਾ ਇਨੋ ਦਾ ਪੂਰਾ ਪੈਕੇਟ ਪਾਨਾ?
ਹਾਂਜੀ ਪੂਰਾ ਪੈਕੇਟ ਪਾ ਦੇਨਾ ਇਨੋ ਦਾ ਹੁੰਦੀ ਕੀ ਜਰਾ ਜੀ ਤੇ ਹੁੰਦੀ ਏ ਇਨੋ।
ਅੱਛਾ।
ਤੇ ਫੇਰ ਥੋੜਾ ਜਾ ਤੇਲ ਵੀ ਪਾਨੇ ਜੇੜਾ ਅਸੀਂ ਰਿਫੰਡ ਓਇਲ ਖਾ ਖਾਨੇ ਆ ਨਾ ਕਰਾ ਚ।
ਹਾਂ।
ਹਾਂ ਇੱਕ-ਦੋ ਚਮਚਾ ਪਰ ਕੇ ਨਾ ਔ ਵੀ ਵਿੱਚ ਪਾ ਦੇਨਾ।
ਮਤਲਬ ਮਸਟਰਡ ਓਇਲ ਨੀ ਪਾ ਸਕਦੇ ਸਰਸੋਂ ਦਾ ਤੇਲ।
ਨਈ ਐਕਚੁਲੀ ਅਸੀਂ ਤੇ ਸਰਸੋਂ ਦਾ ਓ ਤੇਲ ਕਦੀ ਏਦੇ ਚ ਯੂਜ ਕੀਤਾ ਨੀ ਐ। ਅਸੀਂ ਵੀ ਰਿਫਾਇੰਡ ਕਰ ਲੈਂਦੇ। ਹਾਂ ਰਿਫਾਈਨਡ ਪਾ ਲੈਨੇ ਆ ਤੇ ਤੁਸੀਂ ਫਿਰ ਯਾ ਘਿਓ ਪਾ ਦੋ ਥੋੜਾ ਜਾ।
ਠੀਕ ਐ।
ਹੂੰ ਕਿਉਂਕਿ ਮਸਟਰਡ ਹੋਏ ਤਾਂ ਕੀ ਹੁੰਦਾ ਓਦਾ ਟੇਸਟ ਥੋੜਾ ਅਲੱਗ ਪੈ ਜਾਂਦਾ ਵੇ।
ਹਾਂਜੀ-ਹਾਂਜੀ ਕਈਆਂ ਨੂੰ ਔਦੀ ਸਮੈਲ ਵੀ ਪਸੰਦ ਨੀ ਹੁੰਦੀ ਫੇਰ।
ਹਾਂ ਫੇਰ ਅਸੀਂ ਉਹਨੂੰ ਮਤ ਕੀ ਬੋਇਲ ਕਰਾਂਗੇ ਨਾ ਤੇ ਸ਼ਾਇਦ ਓਦੀ ਸਮੈਲ ਫੇਰ ਆ ਜਾਵੇ ਤੇਲ ਦੀ ਓਦੇ ਵਿੱਚ ਇਸ ਲਈ ਤੇ ਫੇਰ ਅ ਨਮਕ ਪਾ ਲੈਣਾ ਵਿੱਚ।
ਠੀਕ ਐ।
ਹਾਂ ਤੇ ਫੇਰ ਉਹਨੂੰ ਅੱਛੀ ਤਰਾਂ ਫੈਂਟ ਲੈਨਾ।
ਮਤਲਬ ਏਦੇ ਵਿੱਚ ਬਸ ਨਮਕ ਹੀ ਪੈਂਦਾ ਬਾਕੀ ਮਿਰਚ ਵਗੈਰਾ ਕੁਛ
ਨਈ ਅਸੀਂ ਅਗਰ ਮਤ ਕਿ ਸਿੰਪਲ ਬਨਾਨੀ ਹੋਏ ਤੇ ਨਮਕ ਪਾਉਂਦੇ ਨੇ ਤੇ ਅਗਰ ਮਤ ਕਿ ਅੱਛੀ ਥੋੜੀ ਬਨਾਨੀ ਹੈਏ ਤੇ ਕੁੱਛ ਲੋਕ ਵੈਜੀਟੇਬਲ ਵੀ ਪਾ ਲੈਂਦੇ ਨੇ ਇਦੇ ਚ। ਹਰੀ ਮਿਰਚਾਂ ਹੋਗਈਆਂ ਨੇ, ਥੋਮ ਹੋ ਗਿਆ, ਗੰਡੇ ਹੋ ਗੇ। ਮਤ ਮਿਕਸ ਵੈਜੀਟੇਬਲ ਬ ਪਾ ਕੇ ਨਾ ਓ ਵੀ ਬਨਾਦੇ ਨੇ ਕੁਛ ਲੋਕੀ।
ਅੱਛਾ-ਅੱਛਾ
ਅਸੀਂ ਕਦੀ ਟੇਸਟ ਨੀ ਕੀਤਾ ਓਦਾ ਅਸੀਂ ਨੋਰਮਲ ਹੀ ਸਿੰਪਲ ਬਨਾਨੇ ਆ ਉਹ ਜਾਦਾ ਅੱਛੀ ਲੱਗਦੀ ਏ ਸਾਨੂੰ।
ਅੱਛਾ ਫੇਰ ਉਸ ਤੋਂ ਬਾਦ ਨਮਕ ਪਾ ਦਿੱਤਾ।
ਹਾਂ ਫੇਰ ਓ ਬੋਇਲ ਕਰਨ ਵਾਲਾ ਕੁੱਕਰ ਹੁੰਦਾ ਨਾ ਇਟਲੀ ਦਾ।
ਹੂੰ
ਹਾਂ ਤੇ ਔਦੇ ਚ ਪੈਲੇ ਪਾਨੀ ਪਾ ਕੇ ਉਬਾਲ ਲੈਨਾ ਏ ਅੱਛੀ ਤਰ੍ਹਾਂ ਗਰਮ ਕਰ ਲੈਨਾ ਪਾਨੀ।
ਅੱਛਾ।
ਤੇ ਏਦੇ ਕੀ ਕਟੋਰੀਆਂ ਹੁੰਦੀਆਂ ਨੇ ਛੋਟੀ-ਛੋਟੀ ਨਾਲ।
ਹਾਂਜੀ
ਹਾਂ ਤੇ ਫੇਰ ਔਦੇ ਚ ਔਦੀ ਜਾਲੀ ਰੱਖ ਕੇ ਨਾ ਤੇ ਅਹ ਕਟੋਰੀਆਂ ਦੇ ਵਿੱਚ ਥੋੜਾ ਓਇਲ ਲਗਾ ਲੈਨਾ ਵੇ।
ਅੱਛਾ
ਹਾਂ ਤੇ ਫੇਰ ਐ ਬੈਟਰ ਪਾ ਦੇਨੇ ਉਦੇ ਅੰਦਰ।
ਹੂੰ
ਤੇ ਜਿਸ ਤਰ੍ਹਾਂ ਉਹ ਪਾਣੀ ਗਰਮ ਹੋ ਗਿਆ ਨਾ ਤੇ ਫੇਰ ਉਹਦੀ ਜਾਲੀ ਦੇ ਉ ਤੇ ਏਦੀ ਕੋਲੀਆ ਨੀ ਰੱਖਦੇ ਨਾਲ।
ਅੱਛਾ
ਫੇਰ ਉਹਨੂੰ ਪੰਦਰਾਂ ਲਈ ਮਿੰਟ ਲਈ ਬੰਦ ਕਰ ਦੋ ਉਪਰੋਂ ਦੀ ਮਤਲਬ ਕਿ ਢੱਕ ਦੋ ਉਪਰਰਾ ਦੀ ਉਹਦਾ ਢੱਕਣ। ਹਾਂ ਫਿਰ ਉਹਨੂੰ ਪੰਦਰਾਂ ਮਿੰਟ ਆਉਂ ਦ ਫਿਰ।
ਹਮ।
ਹਮ। ਪੰਦਰਾਂ ਮਿੰਟ ਬਾਅਦ ਫੇਰ ਉਹਨੂੰ ਮਤਲਬ ਕੀ ਤੁਸੀਂ ਨਿਕਾਲੋ ਫੋਦੀ।
ਹਾਂਜੀ।
ਅਤੇ। ਨਾਲੇ ਉਹਨੂੰ ਮਤਲਬ ਕਿ ਉਸਸੀ ਟਾਈਮ ਨਾਲੇ ਹੀ ਨਹੀਂ ਕੱਢ ਲੈਣੀ ਆ ਉਹਦੇ ਚੋਂ।
ਅੱਛਾ ਮਤਲਬ ਕਿੰਨੀ ਦੇਰ ਤੱਕ ਰੱਖਣੀ ਆ?
ਦਸ ਮਿੰਟ ਉਹਨੂੰ ਨਾ ਠੰਡਾ ਆਉਣ ਦਓ ਪਹਿਲੇ। ਹਾਂ ਕਿਉਂਕਿ ਗਰਮ-ਗਰਮ ਹੁੰਦੇ ਨੇ ਨਾ ਹਾਂ। ਉਹ ਟੁਟ ਜਾਂਦੇ ਔਰ ਜਿਹੜਾ ਸਪੂਨ ਹੁੰਦਾ ਨਾ ਸਪੂਨ ਦੀ ਬੈਕ ਸਾਈਡ ਦਾ ਜਿਹੜਾ ਹਿੱਸਾ ਹੁੰਦਾ ਨਾ ਚੱਕ ਉਹ ਆਖਣ, ਰੇ ਨਾਲ ਨਿਕਾਲੋਗੇ ਨਾ ਤੇ ਬਹੁਤ ਵਧੀਆ ਨਿਕਲਣਗ ਬਾਹਰ।
ਅੱਛਾ।
ਹਾਂ ਤੇ ਮੈਨੂੰ ਦਸ ਮਿੰਟ ਪਏ ਨਾ ਫਿਰ ਗਰਮ-ਗਰਮ ਹੁੰਦੀਆਂ ਨਾ ਤੇ ਫਿਰ ਟੁੱਟਣ ਦਾ ਡਰ ਰਹਿੰਦਾ ਵੇ। ਹਾਂ। ਬਸ ਫੇਰ ਸਾਂਬਰ
ਸਾਂਬਰ ਤੇ, ਸਾਂਬਰ ਕਿਸਸਰਾ?
ਐ ਸਾਂਬਰ ਸਾਡੇ ਤੇ ਉਹਨੂੰ ਮਤਲਬ ਕਿ ਦਾਲ ਨੂੰ ਤੂਅਰ ਦੀ ਦਾਲ ਕਹਿੰਦੇ ਨੇ।
ਹਮ।
ਤੇ ਤੁਹਾਡੇ ਉੱਧਰ ਸ਼ਾਇਦ ਸਾਂਬਰ ਦਾ ਸਾਂਬਰ ਦੀ ਦਾਲ ਕਹਿੰਦੇ ਨੇ। ਉਹ ਹਰ-ਹਰ ਦੀ ਦਾਲ ਕਹਿੰਦੇ ਨੇ, ਹਾਂ ਹਰ-ਹਰ ਦੀ ਦਾਲ ਕਹਿੰਦੇ ਨੇ। ਤੇ ਬਸ ਇਸ ਤਰ੍ਹਾਂ ਹੀ ਦਾਲ ਨੂੰ ਨੋਰਮਲ ਜਿਸ ਤਰ੍ਹਾਂ ਸੀ ਸਾਰੀ ਦਾਲਾਂ ਉਬਾਲਣੇ ਆ ਨਾ।
ਹਮ।
ਇਸ ਤਰ੍ਹਾਂ ਇਹਨੂੰ ਦਾਲ ਨੂੰ ਉਬਾਲ ਲੈਣਾ ਲੂਨ ਔਰ ਹਲਦੀ ਪਾ ਕੇ।
ਅੱਛਾ।
ਹਾਂ ਤੇ, ਫਿਰ ਇਹਨੂੰ ਉਤਾਰ ਕੇ ਨਾ ਤੇ ਏਦੇ ਚ' ਅੰਦਰਨ ਅੱਛੀ ਤਰ੍ਹਾਂ ਮੈਦਾਨੀ ਮਾਰ ਦੇਣੀ ਹੈ। ਹਾਂ ਦਾਲ ਦੇ ਅੰਦਰ, ਇੱਕਦਮ ਪਤਲੀ ਹਾਂ ਦਾਨਾਂ ਨਾ ਰਹੇ, ਇਹਦੇ ਨਾਲ ਨਾ ਜਿੰਨੀ ਪਤਲੀ ਦਾਲ ਹੋਏਗੀ ਨਾ ਉਨੀ ਅੱਛੀ ਬਣੀ ਲੱਗੇ ਗੀ।
ਅੱਛਾ-ਅੱਛਾ।
ਕਿਉਂਕਿ, ਉਹ ਦਾਲ ਦੀ ਇਹ ਖ਼ਾਸੀਅਤ ਕਿ ਉਹ ਦਾਲ ਨੂੰ, ਤੁਸੀਂ ਅੱਧਾ-ਘੰਟਾ ਰੱਖ ਦੋਗੇ ਨਾ, ਤੇ ਉਹ ਗਾੜੀ ਹੋ ਜਾਂਦੀ ਹੈ। ਨਹੀਂ, ਆਪ
ਅੱਛਾ!
ਹਾਂ। ਫੇਰ ਇਹਨੂੰ ਤੁਸੀਂ ਜਿੰਨੀ ਪਤਲੀ ਬਣਾਓਗੇ ਉ ਓਨੀ ਅੱਛੀ ਲੱਗੇਗੀ ਤੁਹਾਨੂੰ।
ਹਾਂਜੀ। ਜਿਆਦਾ ਗਾੜੀ ਫਿਰ ਖਾਣ ਵੀ ਨੀ ਹੁੰਦੀ ਟੇਸਟ ਘੱਟ ਆਉਦਾਂ।
ਹਾਂ। ਫੇਰ ਕੀ ਹੁੰਦਾ, ਉਹ ਮਤਲਬ ਕਿ ਵਿੱਚ ਤੁਸੀਂ ਉਹ ਪਾਓਗੇ ਨਾ ਇਟਲੀ, ਤੇ ਸਾਰੀ ਉਹ ਚੂਸ ਲਏਗੀ। ਤੇ ਉਹ ਫਿਰ ਗਾੜੀ ਹੋਏਗੀ, ਤੇ ਇੰਨੀ ਮਜ਼ਾ ਆਏਗਾ ਉਹਦੇ ਨਾਲ। ਹਾਂ। ਤੇ ਫੇਰ ਇਹਨੂੰ ਫਰਾਈ ਕਰਨਾ ਵੀ ਮਤਲਬ ਕੀ ਉਬਾਲ ਲਿੱਤਾ। ਤੇ ਇਹ ਦੇ ਚ'ਉਹ, ਤੁਹਾਡੇ ਉੱਥੇ ਫਿਟਕਰੀ ਕਹਿੰਦੇ ਨੇ। ਤੇ ਸਾਡੇ ਇੱਥੇ ਨਿੰਬੂ ਦੇ ਫੁੱਲ ਕਹਿੰਦੇ ਨੇ ਖੱਟਾ ਕਰਨ ਵਾਸਤੇ।
ਅੱਛਾ।
ਹਾਂ। ਤੇ ਅਸੀਂ ਥੋੜੇ ਜਿਹੇ ਉਹ ਪਾ ਦਿੰਦੇ ਹਾਂ ਵਿੱਚ। ਅਗਰ, ਤੁਸੀਂ ਖੱਟੀ, ਬਣਾਣੀ ਹੈ ਤਾਂ
ਹਮ
ਐਰ, ਨਹੀਂ ਅਗਰ ਤੁਹਾਡੇ ਕੋਲ ਫਿੱਟਕਰੀ ਏ, ਤਾਂ ਤੁਸੀਂ ਨਿੰਬੂ ਦਾ ਵੀ, ਯੂਜ ਕਰ ਸਕਦੇ ਹੋ
ਅੱਛ ਹਾਂ, ਨਿੰਬੂ ਠੀਕ ਹੈ
ਹਾਂ ਨਿੰਬੂ ਦਾ ਵੀ, ਯੂਜ ਕਰ ਸਕਦੇ ਹੋ, ਤੇ ਫੇਰ ਉਹਨੂੰ ਬੋਆਇਲ ਕਰਕੇ, ਹਾਂ! ਇਹ ਵਿਚ ਅਸੀਂ, ਇੱਥੇ ਸਾਡੇ ਲੰਬੀ- ਲੰਬੀ ਸਟਿ ਕਿਕਾਂ ਆਦੀਆਂ ਨੇ, ਉਹਨੂੰ ਉਹ ਕਹਿੰਦੇ ਨੇ ਸਿੰਗੋ, ਕਹਿੰਦੇ ਨੇ ਸਾਡੇ ਇੱਥੇ ਤੇ ਉਸ ਤਰ੍ਹਾਂ ਤਾਂ ਤੇ ਮੈਨੂੰ ਆਈਡੀਆ ਨਈ, ਮੈਂ ਕਦੀ ਉਸ ਤਰਫ ਵੇਖੀ ਦੀ ਨਈ ਉਹ ਚੀਜ
ਅੱਛਾ- ਅੱਛਾ
ਹਾਂ ਤੇ ਉਹ ਪਾਉਂਦੇ ਆ, ਵੈਸੇ ਲੋਕੀ ਸਬਜ਼ੀਆਂ ਪਾ ਲੈਂਦੇ ਨੇ, ਜਿਸ ਤਰ੍ਹਾਂ ਕਿ ਗਾਜ ਗਜਰ ਹੋ ਗਈ, ਫਿਰ ਪਿਆਜ ਹੋ ਗਏ ਲੰਬੇ- ਲੰਬੇ ਹਾਂ ਤੇ, ਟਮਾਟਰ ਪਾ ਲਿੱਤੇ ਲੰਬੇ-ਲੰਬੇ ਕੱਟ ਕੇ
ਕੋਈ ਕਹਿੰਦੇ ਨਾ ਕਿ ਘੀਆ, ਵਗੈਰਾ ਵੀ ਇਹਦੇ ਚ, ਪੈ ਜਾਂਦਾ ਪੈਂਦਾ ਕਿ
ਪੈਂਦਾ ਐ ਲੇਕਿਨ, ਅਸੀਂ ਨ ਇੱਥੇ ਪਾਉਦੇ ਨੀ ਹ ਅਸੀਂ-ਅਸੀਂ ਨੀ ਪਾਉਦੇ ਮਤਲਬ ਕੀ, ਉਹ ਨਾ ਕਿ ਘੀਆ ਤੇ ਵੈਸੇ ਹੀ, ਉਹਨੂੰ ਫਿਰ ਅਸੀਂ ਕਰੈਸ਼ ਕਰਾਂਗੇ ਤੇ, ਉਹ ਤੇ ਹੋਰ ਡਾਰਕ, ਗਾੜੀ ਹੋ ਜਾਏਗੀ
ਹਾਂ, ਗਾੜੀ ਹੋ ਜਾਏਗੀ
ਆ, ਅਸੀਂ ਕੀਆ ਨਈ, ਕਦੀ ਪਾਈ ਏਦੇ ਚ
ਅੱਛਾ!
ਹਾਂ ਉਹ, ਉਹਨੂੰ ਕੋਈ ਮਤਲਬ ਕੀ ਕੋਈ ਨੀ, ਮੈਂ ਤੁਹਾਨੂੰ ਉਹਦੀ ਫੋਟੋ ਭੇਜਾਂਗੀ, ਉਹ ਚੀਜ਼ ਦੀ, ਉਹ ਅਗਰ ਉੱਥੇ ਮਿਲੇ ਨਾ ਤਾਂ ਉਹ, ਬਹੁਤ ਵਧੀਆ ਅ ਖਾਣ ਲਈ ਵੀ ਬਹੁਤ ਅੱਛੀ ਸਰੀਰ ਵਾਸਤੇ ਵੀ ਬਹੁਤ ਅੱਛਾ ਹੁੰਦਾ ਵੇ ਉਹ
ਅੱਛਾ! ਕੋਈ ਸਟਿਕਸ ਹੈ, ਕੋਈ ਮਤਲਬ
ਹਾਂ ਕੋਈ ਸਟਿਕ ਹੁੰਦੀ ਹੈ, ਲੰਬੀਆਂ- ਲੰਬੀਆਂ ਹੁੰਦੀਆਂ ਨੇ ਬਹੁਤ
ਅੱਛਾ- ਅੱਛਾ
ਹਾਂ ਤੇ ਫੇਰ, ਉਹਨੂੰ ਉਪਰੋਂ ਦੀ ਛਿੱਲ ਕੇ ਨਾ ਤੇ, ਜਦੋਂ ਦਾਲ ਨੂੰ ਬੋਇਲ ਕਰਨੇ ਆ ਨਾ, ਤੇ ਵਿੱਚ ਪਾ ਲੈਂਦੇ ਆ
ਠੀਕ ਏ
ਔਰ ਅੱਜ- ਕੱਲ ਤੇ, ਅ- ਅ ਅੰਬੀਆਂ ਬਹੁਤ ਆਈ ਦੀਆਂ ਨੇ ਨਾ, ਕੱਚੀਆਂ ਅੰਬੀਆਂ
ਹਾਂਜੀ!
ਹਾਂ ਤੇ ਅਸੀਂ, ਇਹ ਦਿਨਾਂ ਚ ਨਾ ਉਹਦੇ ਚ ਅਸੀਂ ਅੰਬੀਆਂ ਪਾ ਲੈਂਦੇ ਹਾਂ ਖੱਟਾ ਵੀ ਹੋ ਹਾਂ ਸਾਂਬਰ ਦੇ ਵਿੱਚ ਉਹ ਹਾਂ ਫਿਰ ਨਿੰਬੂ ਦੀ ਵੀ ਨੀ ਲੋੜ ਪੈਂਦੀ, ਔਰ ਅੰਬੀਆਂ ਦੇ ਲੰਬੇ- ਲੰਬੇ ਪੀਸ ਕਰਕੇ ਪਾਣੇ ਆ ਨਾ ਤੇ, ਉਹਨੂੰ ਨਾਲ ਖਾਣੇ ਤੋਂ ਵੀ ਬਹੁਤ ਮਤਲਬ ਕੀ ਫਿਰ, ਟੇਸਟ ਬੜਾ ਵਧੀਆ ਤ ਹਾਂ- ਹਾਂ ਫੇਰ ਹ ਹੋ ਨਿੰਬੂ ਫੂਲ, ਔਰ ਨਿੰਬੂ ਪਾਦੀ ਜ਼ਰੂਰਤ ਹੀ ਨਹੀਂ ਹੈ ਸਾਨੂੰ
ਅੱਛਾ, ਤੇ ਮਤਲਬ ਸਾਂਬਰ, ਨੂੰ ਇਡਲੀ ਦੇ ਵਿੱਚ ਪਾ ਕੇ, ਖਾਣਾ ਹੁੰਦਾ
ਇਡਲੀ ਦੇ, ਹ ਸਾਂਬਰ ਦੇ ਵਿੱਚ, ਕਿਨੂੰ ਪਾਣਾ ਪਏਗਾ ਖਾਣ ਆਸਤੇ
ਅੱਛਾ।
ਹਾਂ ਫੇਰ ਵੀ ਪੂਰਾ ਗੁਜਰਾਤੀ, ਮਤਲਬ ਕਿ, ਟੇਸਟ ਲੱਗੇਗਾ ਤੁਹਾਨੂੰ
ਅ- ਅੱਛਾ ਅਸੀਂ ਕਾਫ਼ੀ ਦੇਰ ਪਹਿਲੇ, ਖਾਧੀ ਸੀ। ਅਹ ਸਾਡੇ, ਗੁਰਦੁਆਰਾ ਸੀ ਨਾ, ਉੱਥੇ ਅਹ ਜਾਣ ਵਗੈਰਾ ਦਾ ਨਾ ਫੰਕਸ਼ਨ ਸੀ ਤੇ, ਜੈਨਜ਼ਮ ਦੇ ਕਲਚਰ ਵਿੱਚ, ਜ਼ਿਆਦਾ ਇਡਲੀ -ਸਾਂਬਰ ਵਗੈਰਾ ਬਣਾਉਦੇ ਆ ਇਮਰਤੀ ਵਗੈਰਾ
ਹਮ ਹਮ
ਚਾਨਕ ਈ ਗੁਰਦਆਰੇ ਗਏ ਸੀ ਨਾ। ਤੇ ਓਥੇ ਐਵੇਂ ਲੱਗੀਆਂ ਦੀਆਂ ਸੀ। ਤੇ ਓਥੇ ਇੱਕ ਵਾਰੀ ਖਾਧੀ ਸੀ ਕਾਫੀ ਟਾਈਮ ਪੈਲੇ। ਉਸ ਤੋਂ ਬਾਦ ਖਾਧੀ ਨੀ ਐ ਸਾਡੇ ਏਥੇ ਬਨਦੀ ਵੀ ਨੀ ਹੈ ਜਾਦਾ।
ਹੂੰ। ਬਸ ਫੇਰ ਏਨੂੰ ਪੇਆਜ ਨੀ ਖਾਲੀ ਪਾਣਾ ਏਨੂੰ ਫਰਾਈ ਕਰਨ ਆਸਤੇ।
ਹੂੰ।
ਤੇ ਟਮਾਟਰ ਦੀ ਪੇਸਟ ਬਨਾ ਕੇ ਹਰੀ ਮਿਰਚ ਚਾ ਵਿੱਚ ਪਾ ਕੇ ਤੇ ਓ ਰਾਈ ਹੁੰਦੀ ਏ ਨਾ ਰਾਈ ਨੂੰ ਤੇਲ ਚ ਸਾੜ ਕੇ ਜੀਰੇ ਦੀ ਜਗਾ ਰਾਈ ਪਾਨੀ ਏਰੇ ਚ।
ਅੱਛਾ।
ਆ ਤੇ ਓਨੂੰ ਓਰੇ ਚ ਪਾ ਕੇ ਤੇ ਬਸ ਫਰਾਈ ਕਰ ਲੋ ਤੇ ਮਜਾ ਲੋ ਇਟਲੀ ਖਾਨ ਦਾ।
ਚਲੋ ਠੀਕ ਏ। ਅਈ ਓ ਪੁੱਛਨਾ ਸੀ ਬਸ।
ਹਾਂਜੀ ਹਾਂਜੀ। ਕੋਈ ਗੱਲ ਨੀ। ਕੋਈ ਨੀ ਫੇਰ ਓ ਹਾਂਜੀ। ਸਤਿ ਸ਼੍ਰੀ ਅਕਾਲ।
ਠੀਕ। ਸਤਿ ਸ਼੍ਰੀ ਅਕਾਲ।